ਹੈਲੋ, ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚਾਲ ਤੁਹਾਡੇ
ਵਦੀਆ ਬਹੁਤ ਵਦੀਆ
ਹਾਂਜੀ ਬਸ ਵਧੀਆ ਹੋਰ ਕੀ ਕਰ ਰਏ ਸੀ, ਬਿਜੀ ਤੇ ਨਹੀਂ ਹੈਗੇ ਸੀ
ਮੈਂ ਥੋੜੇ ਬੋਹਤੇ
ਕੰਮ ਤਾਂ ਕੋਈ ਚੱਲਦਾ ਰਹਿੰਦਾ ਰਸੋਈ ਦਾ ਕੰਮ ਚੱਲਦਾ ਈ ਰਹਿੰਦਾ ਹਾਂ
ਹਾਂਜੀ ਹਾਂਜੀ ਬਿਲਕੁਲ ਅੱਛਾ ਮੈਂ ਤੁਹਾਨੂੰ ਕਹਿਨਾ ਸੀ ਹਾਂਜੀ ਮੈਂ ਤੁਹਾਨੂੰ ਦੱਸਣਾ ਸੀ ਕਿ ਮੈਂ ਨਾ ਕੰਮ ਸਟਾਰਟ ਕੀਤਾ ਘਰੋਂ ਹੀ। ਔਨਲਾਈਨ ਵੀ ਕਰ ਰਹੀ ਆ ਜਿੰਦਾ ਗਰੁਪ ਬਣਾ ਕੇ
ਅੱਛਾ-ਅੱਛਾ
ਬੈਡਸ਼ੀਟਸ ਵਗੈਰਾ ਰੱਖੀਆਂ ਨੇ ਬੈਗ ਨੇ ਪਰਸ ਨੇ। ਹੋਰ ਵੀ ਜਿਵੇਂ ਜੋ ਉਹ ਆੰਦੀ ਏ ਨਾ ਆਈਟਮਸ ਜਿਵੇਂ ਆਪਾਂ ਨੂੰ ਰਸੋਈ ਵਿਚ ਯੂਜ ਵਾਲੀ ਛੋਟੀ-ਮੋਟੀ ਆਈਟਮਸ ਰਹਿੰਦੀਆਂ ਨੇ ਉਹ ਵੀ ਨੇ
ਅੱਛਾ
ਹਾਂਜੀ, ਅਗਰ ਤੁਹਾਨੂੰ ਲੱਗੇ ਤਾਂ ਤੁਸੀਂ ਦੱਸਣਾ।
ਅੱਛਾ ਬੈਡਸ਼ੀਟਾਂ ਕਿਸ ਹਿਸਾਬ ਦੀ ਹੀ ਕਿਸ ਤਰ੍ਹਾਂ ਦੀਆਂ ਹੈਗੀਆਂ ਨੇ। ਕੋਟਨ ਦੀਆਂ ਨੇ ਜਾਂ ਦੂਸਰੀਆਂ ਮਿਕਸ ਵਾਲੀਆ ਜਵਾ ਰਹੀਆਂ ਅੱਜ ਕੱਲ੍ਹ
ਸਾਰੀ ਵਰਾਇਟੀ ਏ ਕਿਉਂਕਿ ਕੁਛ, ਸਭ ਦੀ ਅਲੱਗ ਅਲੱਗ ਡਿਮਾਂਡ ਹੁੰਦੀ ਹੈ, ਤੇ ਮੈਂ ਸਾਰੇ ਤਰੀਕੇ, ਦੀ ਹਾਂਜੀ ਸਾਰੇ ਤਰੀਕੇ ਦੀ ਰੱਖੀਏ ਗਲੇਸ ਕੋਟਨ ਵੀ ਹੈਗੀ। ਜੋ ਮਿਕਸ ਆਉਂਦੀ ਹੈ ਉਹ ਵੀ ਹੈਗੀ।
ਅੱਛਾ
ਪਿਓਰ ਕੋਟਨ ਵੀ ਹੈਗਾ ਹੈ। ਹਾਂਜੀ ਹਾਂਜੀ।
ਜਿਵੇਂ ਆਪਾਂ ਨੇ ਕਿਸੇ ਨੂੰ ਗਿਫਟ ਕਰਨਾ ਹੋਵੇ, ਤੇ ਉਸ ਹਿਸਾਬ ਨਾਲ ਚਾਦਰ
ਹਾਂਜੀ ਉਹ ਤੁਹਾਡੇ ਉੱਪਰ ਡਿਪੈਂਡ ਕਰ, ਹਾਂਜੀ ਉਹ ਇਵੇਂ ਹੁੰਦਾ ਨਾ ਜੇ ਕੋਈ ਆਪਣਾ ਬੜਾ ਹੀ ਮਤਲਬ ਪਾਸ ਦਾ ਹੈ, ਕੋਲ ਦਾ ਬੰਦਾ ਹੈ ਤੁਹਾਨੂੰ ਅੱਛੀ ਵਰਾਇਟੀ ਵਾਲੀ ਦੇਣੀ ਹੈ। ਤੇ ਉਸ ਹੈਵੀ ਰੇਂਜ ਵਿੱਚ ਵੀ ਹੈਗੀ ਏ, ਆਪਾਂ ਹੁੰਦਾ ਕਿ ਚਲੋ ਜਨ ਲਈ ਦੋ ਢਾਈ ਸੌ ਰੁਪਏ ਦੇ ਹਿਸਾਬ ਤਨ ਸਾਢੇ ਤਿੰਨ ਸੌ ਦੇ ਹਿਸਾਬ ਨਾਲ ਕੁਛ ਦੇਣਾ ਹੈ। ਤੇ ਜਿੱਦਾਂ ਗਲੇਸ ਕੋਟਨ ਹੋ ਗਈ। ਉਵੇਂ ਦੀ ਆਪਾਂ ਗਿਫਟ ਕਰ ਸਕਦੇ ਹਾਂ।
ਅੱਛਾ ਹਾਂ ਉਸ ਪਰਿਵਾਰ ਚ। ਦੇਨੀ ਹ ਹਾਂ ਪਰਿਵਾਰ ਚ ਦੇਦੇ ਹੋ, ਬ ਅੱਛੀ ਚੀਜ਼ ਦ‌ਈਏ ਹੈ ਨਾ
ਹਾਂਜੀ, ਫਿਰ ਤੇ ਕੋਟਨ ਹਾਂਜੀ ਕੋਟਨ ਵੀ ਹੈਗੀ ਹੈ, ਕੋਟਨ ਵਿਚ ਵੀ ਵਰਾਇਟੀ ਟੀ ਹੁੰਦੀ ਹੈ ਕੋਈ ਪ੍ਰਿੰਟਡ ਵਾਲੀ ਜੈਪੁਰੀ ਵਾਲੀ। ਹ ਕੇਸ਼ਮੈਂਟ ਜੋ ਥੋੜਾ ਹੈਵੀ ਕੱਪੜਾ ਹੁੰਦਾ ਹੈ।
ਹਾਂ ਤੇ ਬੱਚੇ ਵੀ ਅੱਜ ਕੱਲ ਬੱਚਿਆਂ ਵੀ ਬੱਚੇ ਜਾ ਕੇ ਕਾਰਟੂਨ ਕਾਰਟੂਨ ਚਾਦਰਾ ਮੰਗਦੇ ਪਏ ਨੇ ਆ। ਉਹਨਾਂ ਬੱਚਿਆਂ ਦੇ ਰੂਮ ਵਾਸਤੇ ਵੀ ਅੱਜ ਕੱਲ੍ਹ ਸਪੈਸ਼ਲ ਚਹੀ, ਅਲੱਗ ਤੋਂ ਬਣਾ ਲੈਣੀ ਪਈ ਪੈਂਦੀ ਹੈ।
ਹਾਂਜੀ ਹਾਂਜੀ।
ਹਾਂ ਉਹ ਵੀ ਹੋਏਗੀਆਂ, ਉਹ ਵੀ ਤੁਹਾਡੇ ਕੋਲ ਹੋਣਗੀਆਂ।
ਹਾਂਜੀ ਪ੍ਰਿੰਟਿਡ ਹੈਗੀਆਂ ਨੇ ਕਾਰਟੂਨ ਪੈਟਰਨ ਵਿੱਚ, ਲੇਕਿਨ ਉਹ ਨਾ ਗਲੇਸ ਕੋਟਨ ਵਿੱਚ ਹੁੰਦੀ ਹੈ। ਕੋਟਨ ਵਿੱਚ ਤੇ ਹਜੇ ਹੈਗੀ ਨਹੀਂ ਹੈ। ਜੇ ਤੁਸੀਂ ਕਹੋਗੇ ਤਾਂ ਫਿਰ ਮੰਗਵਾ ਦਾਂਗੇ। ਅਗਰ ਕੋਟਨ ਇਹ ਚਾਹੀਦੀ। ਗਲੇਸ ਕੋਟਨ ਦਾ ਕੀ ਹੁੰਦਾ ਕਿ ਉਹਦਾ ਨਾ ਕਲਰ ਰ ਪ੍ਰਿੰਟ ਬਿਲਕੁਲ ਜਿੰਨੀ ਮਰਜ਼ੀ ਵਰ ਧੋ ਲੋ। ਉਹ ਬਿਗੜਦਾ ਨਹੀਂ ਹੈ, ਹੋਰ ਉਹ ਗਲੇਸ ਕੋਟਨ ਦਾ ਕੱਪੜਾ ਸਹੀ ਰਹਿੰਦਾ ਹੈ। ਪੋਲਿਸਟਰ ਨਹੀਂ ਜੋ ਪੋਲਿਸਟਰ ਹੁੰਦਾ ਹੈ ਨਾ, ਉਹਦਾ ਕੱਪੜਾ ਥੋੜਾ ਸ ਉਹ ਰਹਿੰਦਾ ਬਹੁਤ ਹੀ ਹਲਕਾ, ਹਮ ਜੋ ਇੱਕ ਦੋ ਵਾਰ ਵਾਸ਼ ਕਰਨ ਵਿੱਚ ਖ਼ਰਾਬ ਹੋ ਜਾਂਦਾ ਹੈ।
ਅੱਛਾ ਹੋਰ ਕੀ ਕੀ ਵਰਾਇਟੀ ਮਤਲਬ, ਬੈਗ ਕਿਸ ਤਰ੍ਹਾਂ ਦੇ ਨੇ, ਤੁਹਾਡੇ ਕੋਲ ਬੈਗ
ਬੈਗ ਜਿੱਦਾਂ ਆਪਾਂ ਟਰੈਵਲਿੰਗ ਲਈ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
ਹਾਂਜੀ। ਪਰਸ ਵੀ ਹੈਗੇ ਨੇ, ਤੇ ਸਫ਼ਰ ਵਾਲੇ ਬੈਗ ਵੀ ਹੈਗੇ ਨੇ। ਜਿੱਦਾਂ ਹੁੰਦਾ ਨਾ ਛੋਟੇ ਮੋਟੇ ਬੈਗ ਆਪਾਂ ਨਾਲ ਲੈ ਕੇ ਕੇ ਜਾਂਦੇ ਹਾਂ, ਹੱਥ ਵਿੱਚ ਸਮਾਨ ਰੱਖਣ ਦੇ ਲਈ ਵੀ ਚਾਹੀਦਾ ਹੁੰਦਾ ਹੈ। ਫੋਲਡਿੰਗ ਵਾਲੇ ਬੈਗ ਨੇ ਸ਼ੋਪਿੰਗ ਬੈਗ ਨੇ, ਹਾਂਜੀ ਹਾਂਜੀ। ਉਹਦੇ ਵਿੱਚ ਵੀ ਵਰਾਇਟੀ ਏ, ਕੋਈ ਮੀਡੀਅਮ ਸਾਈਜ਼ ਦੇ ਨੇ, ਵੱਡੇ ਸਾਈਜ਼ ਦੇ ਵੀ ਹੈਗੇ ਨੇ। ਤੁਹਾਨੂੰ ਜਿਵੇਂ ਵੀ ਲੱਗੇ, ਤੁਸੀਂ ਦੱਸਣਾ। ਮੈਂ ਵੈਸੇ ਗਰੁੱਪ ਵੀ ਬਣਾਇਆ ਤੇ ਤੁਹਾਡਾ ਨਾਮ ਵੀ ਵਿੱਚੇ ਪਾ ਦੇਵਾਂਗੀ
ਠੀਕ ਹੈ। ਹਾਂ ਪਦੇਨਾ
ਹਨਾ ਹਾਂਜੀ ਹਾਂਜੀ ਨਾਲੇ ਤੁਸੀਂ ਵੀ ਆਪਣੇ ਜੋ ਫਰੈਂਡਸ ਹੋਣ ਜਾਂ ਤੁਹਾਡੇ ਮੈਂਬਰ ਕਰਦੇ ਹੋਣ ਉਹਨਾ ਨੂੰ ਦੱਸਣਾ ਜਾਂ ਉਹ ਦਾ ਨੰਬਰ ਵੀ ਐਡ ਕਰਵਾ ਦੇਣਾ
ਠੀਕ ਹੈ। ਜ਼ਰੂਰ
ਹਾਂਜੀ ਹਾਂਜੀ ਪਰਸ ਵੀ ਹੈਗੇ ਨੇ ਜਿੱਦਾਂ ਤੁਹਾਨੂੰ ਲੱਗਦੇ ਨਾ ਅਹ ਜਿਵੇਂ ਹੁੰਣਦਾ ਕਿ ਗੁਰਦੁਆਰੇ ਜਾ ਰਹੇ ਆ ਤੇ ਦੋ ਤਿੰਨ ਚੈਨਾਂ ਵਾਲੇ ਹੋਣ ਸੋਫ ਹੋਣ ਲੈਦਰ ਦੇ ਹੋਣ ਹਾਂਜੀ
ਓਹੀ ਚ ਰਿਹੰਦੇ ਨੇ ਦੋ ਤਿੰਨ ਬ ਹਾਂ ਦੋ ਤਿੰਨ ਚੈਨ ਵਾਲੇ ਤੇ ਪਰਸ ਬਹੁਤ ਹੀ ਰਹਿੰਦੇ ਨੇ ਅਲੱਗ ਅਲੱਗ ਪਕਟ ਹੁੰਦੇ ਨੇ ਬਹੁਤ ਸੁੱਖ ਰਹਿੰਦਾ ਉਹਦਾ ਤੇ ਕੋਈ ਵੀ ਚੀਜ਼ ਰੱਖ ਲਓ ਵਿੱਚ ਅਲੱਗ-ਅਲੱਗ ਤਰੀਕੇ ਨਾਲ
ਹਾਂਜੀ ਸਹੀ ਹੈ। ਕੋਇਨ ਬੈ ਉਹ ਵੀ ਹੈਗੇ ਨੇ ਛੋਟੇ ਹੁੰਦੇ ਨਾ ਕੋਇਨ ਵਾਲੇ ਪਰਸ ਛੋਟੇ ਸ ਜਿੱਦਾਂ ਆਪਾਂ ਖੁੱਲੇ ਪੈਸੇ ਰੱਖਣੇ ਹੋਣ ਜਾਂ ਪੈਸੇ ਆਪਣੇ ਰੱਖਣੇ ਹੋਣ ਬੈਗ ਦੇ ਵਿੱਚ ਪਰਸ ਵਿੱਚ ਉਦਾਂ ਦੇ ਨਿ ਹਾਂਜੀ ਵਰਾਇ ਹੈਗੀ ਲੈਦਰ ਵਾਲੇ ਵੀ ਹੈਗੇ ਨੇ ਸਲਿੰਗ ਵਾਲੇ ਜਿੱਦਾਂ ਕੁੜੀਆਂ ਚਾਹੀਦੀਆਂ ਹੁੰਦੇ ਨੇ ਨਾਲੇ ਫੈਨਸੀ ਵੀ ਹੈਗੇ ਨੇ ਜਿਵੇਂ ਕਿ ਇੱਥੇ ਵਿਆਹ ਵਗੈਰਾ ਤੇ ਜਾਣਾ ਹੋਏ ਲੱਗਾ ਹੀ ਰਹਿੰਦਾ ਹੈ। ਫੈਮਿਲੀ ਵਿੱਚ ਮੈਰਿਜ ਚ ਜਾਣਾ ਏ
ਪਰਸ ਤੇ ਹਰ ਤਰੀਕੇ ਚਾਹੀਦੇ ਹੁੰਦੇ ਨੇ ਨੋਰਮਲ ਵੀ ਉਹ ਫਸੀ ਚਾਹੀਦੇ ਹੁੰਦੇ ਨੇ
ਹਾਂਜੀ ਨਾਲੇ ਵੱਡਾ ਸਾਈਜ਼ ਵੀ ਹੈਗਾ ਜਿੱਦਾਂ ਸਫ਼ਰ ਲਈ ਲੈ ਕੇ ਜਾਣਾ ਹੁੰਦਾ ਹੈ ਨਾ
ਹਮ
ਉਹਦੇ ਲਈ ਵੀ ਹੈ ਵੱਡਾ ਸਾਈਜ਼ ਹੈਗਾ ਹੈ ਪਰ ਇਹ ਇੰਨਾ ਹੈ ਕਿ ਜੋ ਵੀ ਚੀਜ਼ਾਂ ਹੈਗੀਆਂ ਇਹਨਾਂ ਦੀ ਕੁਆਲਿਟੀ ਬਹੁਤ ਅੱਛੀ ਹੈ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਨਾ
ਹਾਂਜੀ ਜ਼ਰੂਰ ਜ਼ਰੂਰ
ਹਾਂਜੀ ਨਾਲੇ ਕਿ ਹੁਣ ਬਰਸਾਤ ਵੀ ਹੋ ਰਹੀ ਹੈ ਨਾ ਤੇ ਅਸੀਂ ਨਾ ਡੋਰਮੇਟ ਵੀ ਰੱਖੇ ਨੇ ਉਹ ਜੋ ਚਿਪਕ ਜਾਂਦੇ ਨੇ ਨਾ ਬਿਲਕੁਲ ਫਰਸ਼ੀ ਨਾਲ ਫਰਸ਼ ਨਾਲ ਚਿਪਕ ਜਾਂਣਦੇ ਹਾਂਜੀ ਤੇ ਨਾਲੇ ਪਾਣੀ ਵੀ ਸੋਖ ਲੈਂਦੇ ਨੇ
ਅੱਛਾ ਚਲੋ ਤੈ ਕਰਾਂਗੇ ਹਾਂ ਮੰਗਵਾਵਾਂਗੇ ਹਾਂ ਜ਼ਰੂਰ ਮੰਗਵਾਵਾਂਗੇ ਤੁਹਾਡੇ ਕੋਲੋਂ
ਹਾਂਜੀ ਇੱਕ ਵਾਰੀ ਦੇਖ ਨਾ ਤੁਹਾਨੂੰ ਅੱਛਾ ਲੱਗੇਗਾ ਕਿਉਂਕਿ ਮੋਸ ਹੁਣ ਕੀ ਹੈ ਕਿ ਬਾਰਿਸ਼ ਆ ਰਹੀ ਹੈ ਤੇ ਨਾਲੇ ਇਹ ਰਹਿੰਦਾ ਨਾ ਕਿ ਸਲਿੱਪ ਕਰਦੇ ਨੇ ਨਾਲੇ ਉਹ ਕਿ ਪਾਣੀ ਵੀ ਸੌਖ ਲਏਗਾ ਡੋਰਮੇਟ ਨਾਲੇ ਉਹਦੇ ਵਿੱਚ
ਜ਼ਰੂਰੀ ਹੈ ਇਸ ਟਾਈਮ ਤੇ ਬਹੁਤ ਜ਼ਰੂਰੀ ਹੈ ਬਸਾਤ ਜੈ ਹੋਜੇ ਡੋਰਮੈਟ ਸਹੀ ਦੇਣੇ ਜੋ ਆਪਣੇ ਯੂਜ ਹੋ ਜਾਣ
ਹਾਂਜੀ, ਨਾਲੇ ਪਾਣੀ ਸੌਖ ਲੈਂਦੇ ਨੇ।
ਸੌਖ ਲੈਣ ਹਾਂ ਹਾਂ।
ਹਾਂ ਉਹ ਫੇਰ ਕੀ ਵਿਸ਼ੋਏ ਵੀ ਅੱਛੇ ਲੱਗਦੇ ਨੇ, ਉਸ ਹਿਸਾਬ ਨਾਲ ਕਲਰ ਪ੍ਰਿੰਟ ਵੀ ਹੈਗੇ ਨੇ।
ਅੱਛਾ।
ਹਾਂਜੀ ਉਹ ਸਾਰੇ ਪ੍ਰਿੰਟਡ ਨੇ ਮਤਲਬ ਉਹਦੇ ਵਿੱਚ ਕੁਛ ਨਾ ਕੁਛ ਡਿਜ਼ਾਇਨ ਹੈਗਾ ਹੈ, ਪਲੇਨ ਕੋਈ ਵੀ ਨਹੀਂ ਹੈਗੇ। ਹਾਂ, ਨਾਲੇ ਸਭ ਵੱਡੀ ਹਾਂਜੀ ਨਾਲੇ ਸਭ ਤੋਂ ਵੱਡੀ ਗੱਲ, ਇਹਨਾਂ ਨੂੰ ਨਾ ਵਾਸ਼ ਕਰਨਾ ਬਹੁਤ ਈਜ਼ੀ ਹੈ।
ਅੱਛਾ ਹਾਂ ਉਹ ਤਾਂ ਸਹੀ ਠੀਕ। ਵਧੀਆ ਹਾਂ ਹੋਰ ਦੂਜੇ ਜੇ ਹੁੰਦੇ, ਉਹਨੂੰ ਵਾਸ਼ ਕਰਨਾ ਥੋੜਾ ਹਾ ਮੁਸ਼ਕਿਲ ਲੱਗਦਾ ਹੈ। ਕੋਈ ਬਰਸਾਤ ਤੇ ਜਲਦੀ ਗੰਦੇ ਹੋ ਜਾਂਦੇ ਨੇ, ਬਾਹਰੋਂ ਆਪਾਂ ਆਉਦੇ ਹਾਂ। ਹਾਂ।
ਉਹ ਫਿਰ ਬ੍ਰਸ਼ ਮਾਰੀ ਜਾਓ, ਮਾਰੀ ਜਾਓ।
ਉਹ ਤਾਂ ਹੈਗੀ ਹੈ, ਚਲੋ ਚਾਦਰ ਦਾ ਸਾਈਜ਼ ਕੀ ਕੀ ਤੁਹਾਡੇ ਕੋਲ ਹੈਗਾ?
ਦੇਖੋ ਚਾਦਰ, ਜੋ ਪਹਿਲੇ ਨੋਰਮਲ ਸਾਈਜ਼ ਚੱਲਦਾ ਸੀ, ਛੇ ਬਾਏ ਛੇ ਦਾ ਉਹ ਵੀ ਹੈ। ਤੇ ਕਿੰਗ ਸਾਈਜ਼ ਵੀ ਹੈ, ਜੋ ਵੱਡਾ ਸਾਈਜ ਹੁੰਦਾ ਨਾ।
ਮੋ ਤੋਂਲੀਆਂ ਮੈਦੇ ਹੋਰ ਕਪੜਾ ਕੋ ਹਾਂਜੀ।
ਹਾਂਜੀ ਹਾਂਜੀ।
ਚਲੋ ਵਧੀਆ ਸਾਰਾ ਮੀਡੀਅਮ ਵਾਲਾਂ, ਹਾਂਜੀ ਛੇ ਬਾਏ ਛੇ ਪਾਂਗੇ ਉਹ ਅਸੀਂ। ਕੀ ਲੱਗੇ, ਕਿਹੜਾ ਸਹੀ ਲੱਗੇਗਾ।
ਦੇਖੋ ਉਹਦੇ ਚ ਵੀ ਵਰਾਇਟੀ ਏ, ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਤੁਸੀਂ ਕੋਟਨ ਲੈਣਾ ਚਾਹੁੰਦੇ ਹੋ। ਲੈਣਾ ਚਾਹੁੰਦੇ ਹੋ ਨਾਲੇ ਨਾ ਇੱਕ ਕੋਟਨ ਵਿੱਚ ਤੇ ਨਹੀਂ ਹੈਗਾ, ਅ ਆਪਣਾ ਗਲੇਸ ਕੋਟਨ ਵਿੱਚ ਹੈਗਾ ਹੈ, ਉਹ ਜੋ ਇਲਾਸਟਿਕ ਵਾਲੇ ਹੁੰਦੇ ਨੇ ਨਾ, ਜੋ ਆਪਾਂ ਬੈਡ ਕਰ ਸਕਦੇ ਆ। ਜੋ ਖਿਸਕਦੀ ਨੀ ਚੱਦਰ। ਉਹ ਵੀ ਆਪਾਂ। ਹਾਂਜੀ। ਪਰ ਉਹ ਨਾ ਗਲੇਸ ਕੋਟਨ, ਹਰ ਕਿਸੇ ਨੂੰ ਨਹੀਂ ਅੱਛਾ ਲੱਗਦਾ। ਗਲੇਸ ਕੋਟਨ ਪਰ ਨਾ ਵਿਸ਼ਾਨ ਵਿੱਚ ਕੋਈ ਦਿੱਕਤ, ਨਹੀਂ ਹੁੰਦੀ, ਪੋਲੀਸਟਰ ਖ਼ਰਾਬ ਨੀ ਹੁੰਦਾ ਹੈ। ਸਾਰਿਆਂ ਨੂੰ ਜਦੋਂ ਮਤਲਬ ਦਿੰਦੀ ਹਾਂ ਨਾ ਇਹੀ ਚੀਜ਼ ਐਕਸਪਲੇਨ ਕਰਨੀ ਹੈ, ਕਿ ਗਲੇਸ ਕੋਟਨ ਪੋਲੀਸਟਰ ਨਹੀਂ ਹੈ ਕਿਉਂਕਿ ਸਾਰਿਆਂ ਨੂੰ ਨਾ ਇਏਦਾਂ ਲੱਗਦਾ ਮ ਮਿਕਸ ਕੱਪੜਾ ਹੈ ਤੇ ਸਭ ਦਾ ਧਿਆਨ ਰਹਿੰਦੈ ਕਿ ਉਹ ਪੋਲੀਿਸਟਰ ਵਾਲੈ, ਉਹ ਜਿੱਦਾਂ ਕਰੈਂਟ ਲੱਗਦੈ ਉਹਦੇ ਨਾਲ ਉਹ ਚਿਰ ਚਿਰ ਦੀ ਆਵਾਜ਼ ਆਂਦੀ ਏ।
ਹਾਂ, ਹਾਂ ਬੈਡ ਤੇ ਹਾਂ ਫਿਸਲਦਾ ਵੀ ਗੱਦੇ ਤੇ, ਫਲ ਪੂਰਾ ਸੈੱਟ ਨਹੀਂ ਹੋ ਪਾਂਦਾ।
ਉਹ ਹੁੰਦੈ ਪੁਲਿਸਟਰ ਹਾਂਜੀ ਉਹ ਪੁਲਿਸਟਰ ਹੁੰਦੈ। ਗਲੇਸ ਕੋਟਨ ਇੱਚ ਕੀ ਹੁੰਦੈ ਕੋਟਨ ਤੇ ਹੁੰਦੈ ਉਹਦੇ ਵਿੱਚ ਹਲਕਾ ਸਾ ਮਿਕਸ ਹੁੰਦੈ ਜਿਹਦੇ ਕਰਕੇ ਉਹਦਾ ਕਲਰ ਪ੍ਰਿੰਟ ਇਹ ਸਭ ਨਹੀਂ ਜਾਏਗਾ ਹੋਰ ਉਹਦੀ ਵੇਖਣ ਇਚ ਵੀ ਸੁੰਦਰ ਲੱਗੇਗਾ ਔਰ ਕੋਟਨ ਦੇ ਅਗਰ ਜਿੱਦਾਂ ਆਪਾਂ ਕੰਪੈਰੀਜ਼ਨ ਕਰੀਏ, ਕੋਟਨ ਤੋਂ ਵਧੀਆ ਉਹਦੇ ਵਿੱਚ ਕਲਰ ਪ੍ਰਿੰਟ ਜਿਹੋ ਜੇ ਤੁਸੀਂ ਚਾਹੁੰਦੇ ਹੋੋ, ੳਹੋ ਜਹੇ ਮਿਲ ਜਾਂਦੇ ਨੇ, ਪ੍ਰਿੰਟਡ ਹੁੰਦੇ ਨੇ ਬ ਸ਼ੀਟਸ ਹਾਂਜੀ, ਹਾਂਜੀ।
ਚਲੋ ਵਧੀਐ। ਪਿੱਲੋ ਸਮੇਤ, ਪਿੱਲੋ ਵੀ ਆਂਦੇ ਨੇ, ਹਰ ਚੱਦਰ ਨਾਲ ਪਿੱਲੋ
ਹਾਂਜੀ, ਹਰ ਚੱਦਰ ਨਾਲ ਦੋ ਪਿਲੋ ਰਹਿਣਗੇ, ਨਾਲੇ ਲੋਡ ਵਾਲੇ ਵੀ ਹੁੰਦੇ ਨੇ, ਜਿੱਦਾਂ ਦੀਵਾਨ ਆਪਾਂ ਰੱਖਦੇ ਹਾਂ ਨਾ ਲੋਡ ਕਵਰ ਵਾਲੇ, ਸਿੰਗਲ ਬੈਡ ਦੇ
ਅੱਛਾ, ਉਹ ਤੇ ਪੂਰਾ ਸੈੱਟ ਵੀ ਆਂਦਾ ਨਾ ਅੱਜ- ਕੱਲ, ਪੂਰਾ ਸੈਟ ਵੀ ਤੇ ਆਦਾਂ ਅੱਜ- ਕੱਲ੍ਹ
ਪੂਰਾ ਸੈਟ ਵੀ ਏ, ਹਾਂਜੀ, ਉਹ ਵੀ ਹੈਗੈ।
ਜਿੱਦੇ ਕੋਲੋਂ ਲਿਆਏ ਹੋ।
ਹਾਂਜੀ, ਹਾਂਜੀ ਹੈਗਾ।
ਅੱਛਾ
ਤੁਸੀਂ ਅਗਰ ਦੱਸੋਗੇ ਮੈਂ ਤੁਹਾਨੂੰ ਫਿਰ, ਹਾਂਜੀ, ਵਟਸਐਪ ਤੇ ਤੁਹਾਨੂੰ ਪਾ ਦੇਵਾਂਗੀ। ਜਿਵੇਂ ਵੀ ਰਹੇਗਾ, ਤੁਹਾਨੂੰ ਅਗਰ ਲੱਗੇ ਜਾਂ ਕਿਸੇ ਹੋਰ ਦੇ ਲਈ ਵੀ ਲੱਗੇ, ਤੇ ਤੁਸੀਂ ਜ਼ਰੂਰ ਦੱਸਣਾ।
ਅੱਛਾ, ਹੋਰ, ਉਹ ਛੋਟੇ ਨੈਪਕੀਨ ਰੱਖਦੇ ਹੋ, ਛੋਟੇ ਨੈਪਕੀਨ
ਹਾਂਜੀ, ਹਾਂਜੀ, ਛੋਟੇ ਨੈਪਕਿਨ ਵੀ ਹੈਗੇ ਨੇ। ਉਹ ਵੀ ਤੁਹਾਨੂੰ ਮਿਲ ਜਾਣਗੇ। ਨਾਲੇ ਜੋ, ਅ ਇੱਕ ਉਹ ਵੀ ਨੈ ਉਹ ਵਾਲੇ ਨੈਪਕਿਨ ਵੀ ਹੈਗੇ, ਜਿੱਦਾਂ ਆਪਾਂ ਘਰਾਂ ਦੇ ਵਿੱਚ ਪੋਨੇ ਬਣਾ ਕੇ ਰੱਖਦੇ ਆ ਨਾ।
ਅੱਛਾ, ਹਾਂ।
ਹਾਂਜੀ, ਉਹ ਵਾਲੇ ਵੀ ਹੈਗੇ ਨੇ, ਜਿੱਦਾਂ ਵੀ ਹੋਏਗਾ ਤੁਸੀਂ ਮੈਨੂੰ ਦੱਸਣਾ, ਮੈਂ ਫਿਰ ਅਸੀਂ ਨਾ ਕੋਰੀਅਰ ਵੀ ਕਰਾ ਦੇਨੇ ਆਂ। ਇਜਲੀ, ਹਾਂਜੀ, ਹਾਂਜੀ ਬਸ ਐਡ੍ਰੈਸ ਵਗੈਰਹ ਇਵਨ ਕਿਸੇ ਨੂੰ ਬਾਹਰ ਵੀ ਚਾਹੀਦਾ ਤੁਸੀਂ ਸਾਨੂੰ ਬਿਲਕੁਲ ਦੱਸੋ, ਅਸੀਂ ਬਿਲਕੁਲ ਕੋਰੀਅਰ ਵੀ ਕਰਾ ਦਾਂਗੇ। ਦੋ -ਤਿੰਨ ਦਿਨ 'ਚ ਪਹੁੰਚ ਜਾਂਦਾ ਫਾਸਟ ਡਿਲੀਵਰੀ ਨਾਲ, ਹੈਨਾ।
ਠੀਕ ਹੈ, ਦੱਸਾਂਗੇ ਪਰਿਵਾਰ, ਦੱਸਾਂਗੇ ਸਾਰਿਆਂ ਨੂੰ, ਔਰ ਆਪ ਵੀ ਸਭ ਦੇ ਗਰੁੱਪ ਵਿੱਚ ਆ ਹੀ ਗਏ ਹੋ, ਉਹ ਡਾਲ ਦੇਣਾ ਜੀ, ਜੋ ਨਹੀਂ ਹੀ ਉਹਨਾਂ ਨੂੰ ਪਾ ਦੇਣਾ ਆਪਣੇ ਗਰੁੱਪ ਇੱਚ ਹੈਨਾ, ਹਾਂਜੀ, ਠੀਕ ਏ ਫਿਰ ਅਸੀ ਬਨਵਾ ਹਾਂ ਅਸੀਂ ਕਰਨੇ ਆ ਆਡਰ ਤੁਹਾਨੂੰ, ਜਲਦੀ ਤੋਂ ਜਲਦੀ, ਹਾਂਜੀ ਚਲੋ ਵਧ ਵਧੀਆ ਹੋਰ ਕੀ, ਹੋਰ ਦੱਸਣਾ ਹਾਂ, ਹੋਰ ਨਵਾ ਸਮਾਨ ਆੲਗਾ ਜਰੂਰ ਦੱਸਣਾ, ਹੋਰ ਕੋਈ ਵਰਾਇਟੀ ਆਏ ਤੇ ਇਸ ਤੋਂ ਇਲਾਵਾ
ਹਾਂਜੀ ਬਿਲਕੁਲ, ਬਿਲਕੁਲ ਦੱਸਾਂਗੇ, ਚਲੋ ਠੀਕ ਏ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ।
ਹਾਂ, ਸਾਨੂੰ ਬੜਾ ਅੱਛਾ ਲੱਗਿਐ। ਤੁਸੀ ਇੰਨਾ, ਇਨਾ ਮਤਲਬ, ਜੋ ਕੰਮ ਕਰ ਰਹੇ ਹੋ ਬਹੁਤ ਅੱਛਾ।
ਹਾਂਜੀ, ਬਿਲਕੁਲ।
ਬਹੁਤ ਬੜੀਆ, ਚਲੋ ਠੀਕ ਏ, ਹਾਂਜੀ 'ਸਤਿ ਸ੍ਰੀ ਅਕਾਲ'। 'ਸਤਿ ਸ਼੍ਰੀ ਅਕਾਲ ਜੀ'ਠੀਕ ਏ ਜੀ।